ਸਤਿ ਸ੍ਰੀ ਅਕਾਲ, ਕੀ ਹਾਲ ਹੈ?
ਵਧੀਆ ਵਧੀਆ। ਤੁਸੀਂ ਦੱਸੋ?
ਮੈਂ ਵੀ ਵਧੀਆ, ਹੋਰ ਸੁਣਾਓ ਘਰ ਸਭ ਠੀਕ ਨੇ?
ਹਮ ਹਮ, ਸਭ ਵਧੀਆ ਮੇਰੇ ਘਰ।
ਅੱਛਾ ਜੀ ਹੋਰ? ਸਭ ਵਧੀਆ, ਸਾਡੇ ਘਰ ਵੀ ਸਭ ਵਧੀਆ ਨੇ। ਤੁਸੀਂ ਤੇ ਆਰੇ ਸੀ, ਮੈਨੂੰ ਤੁਸੀਂ ਕਿਹਾ ਸੀ ਕੱਲ ਤੁਸੀਂ ਆਉਣਾ।
ਪਰ ਮੈਂ ਆਉਣਾ ਸੀ ਪਰ ਮੈਂ ਆੲਈ ਨੀ ਪਾਈ ਮੈਨੂੰ ਥੋੜਾ ਕੰਮ ਆ ਗਿਆ ਨਾ। ਇਸ ਲਈ ਮੈਂ ਨਹੀਂ ਆ ਪਾਈ। ਮੈਂ ਕਿਹਾ ਮੈਂ ਆਣਾ ਹੈ ਪਰ ਮੈਂ ਆ ਹੀ ਨਹੀਂ ਪਾਈ। ਦੇਖੋ ਹੁਣ ਕੱਲ, ਕੱਲ ਲਗਾਵਾਂਗੀ ਚੱਕਰ
ਅੱਛਾ ਮੈਂ ਵੇਟ ਹੀ ਕਰਦੀ ਰਹੀ, ਮੈਂ ਸੋਚਿਆ ਰੇ ਤੁਸੀਂ ਆ ਰਹੇ ਹੋ ਅੱਜ ਆ ਰਹੇ ਹੋ
ਹਮ ਹਮ, ਨਹੀਂ ਨਹੀਂ ਕਲ ਲਗਾਵਾਂਗੀ ਚੱਕਰ ਦੇਖੋ-
ਅੱਛਾ ਚਲੋ ਕੱਲ ਵੇਟ ਕਰਨੇ ਆ ਕੱਲ ਆਓਗੇ ਫਿਰ, ਕੱਲ ਆਓਗੇ ਨਾ ਤੁਸੀਂ ਫਿਰ ਅਸੀਂ ਚੱਲਾਂਗੇ ਕਿਤੇ ਘੁੰਮਣ, ਸਕੂਟੀ ਤਾਂ ਤੁਹਾਨੂੰ ਆ ਜਾਂਦੀ ਹੈ ਚਲਾਉਣੀ, ਹੈ ਨਾ
ਹਮ ਹਮ-
ਅਤੇ ਸਕੂਟੀ 'ਤੇ ਹੀ ਚੱਲਾਂਗੇ ਅਗਰ ਬਾਰਿਸ਼ ਨਹੀਂ ਹੋ ਨਾ
ਹਮ
ਬਾਰਿਸ਼ ਨਹੀਂ ਹੋਏਗੀ ਤਾਂ ਫਿਰ ਚੱਲਾਗੇਂ-
ਹਾਂ
ਇਹਥ ਹੈ ਨਾ ਡੀ ਆਏ ਵਏ ਜਾਂ ਕਿਤੇ ਮੋਲ ਵਗੈਰਾ ਚੱਲਾਂਗੇ
ਹਮ, ਅੱਛਾ ਸੋਹਣਾ ਸਮਾਨ ਮਿਲਦਾ ਨਾ ਡੀਆਈਵਾਏ ਚ।
ਹਾਂ ਬਹੁਤ ਸੋਹਣਾ ਮਿਲਦਾ ਮੈਂ ਗਈ ਸੀ, ਮਤਲਬ ਬੜਾ ਅੱਛਾ ਸਮਾਨ ਤੁਸੀਂ ਹਰ ਚੀਜ਼ ਲੈ ਸਕਦੇ ਹੋ ਉੱਥੋਂ।
ਅੱਛਾ।
ਬਹੁਤ ਅੱਛੇ ਅੱਛੇ ਬੈਗਸ ਆਏ ਦੇ ਨੇ ਬੋਟਲਸ
ਹੂੰ, ਅੱਛਾ।
ਮੱਗ ਬੜੇ ਅੱਛੇ ਅੱਛ ਆ, ਮੈਂ ਕਿਹਾ ਤੁਹਾਡਾ ਵੇਟ ਕਰ ਰਹੀ ਸੀ ਮੈਂ ਕਿਹਾ ਤੁਸੀਂ ਆਓਗੇ ਫਿਰ ਚਲਾਂਗੇ।
ਹੂੰ।
ਕਿਉਂਕਿ ਤੁਹਾਨੂੰ ਵੀ ਪਸੰਦ ਹੈ ਨਾ ਮੱਗ ਵਗੈਰਾ
ਹਾਂ, ਹਾਂ, ਚੱਲਾਂਗੇ ਕੱਲ੍ਹ ਚਲਾਂਗੇ ਕੱਲ੍ਹ ਆਵਾਂਗੀ। ਹੂੰ, ਮੈਨੂੰ ਇੱਕ ਬੋਟਲ ਲੈਣੀ ਆ ਆਪਣੀ।
ਅੱਛਾ, ਤੁਸੀਂ ਔਫਿਸ ਵਾਸਤੇ
ਹਾਂ।
ਅੱਛ ਬੋਟਲ ਮੈਂ ਥੋੜ੍ਹੀ ਦੇਰ ਪਹਿਲੇ ਗਈ ਸੀ ਚੱਕਰ ਲਗਾਉਣ ਗਈ ਸੀ ਇਸ ਤੇ ਮੈਨੂੰ ਵੀ ਇੱਕ ਬੋਟਲ ਪਸੰਦ ਆ ਗਈ ਇਸ ਸੀ ਬੜੀ ਸੋਹਣੀ ਉਹ ਵੀ।
ਅਤੇ ਉਹ ਫਿਰ ਮੈਂ ਉਹਦੇ ਹਾਂ, ਹਾਂ, ਬੜੀ ਅੱਛੇ ਅੱਛੇ ਨਵੇਂ ਡਿਜ਼ਾਇਨ ਆਏ ਦੇ ਬੜੇ ਪਿਆਰੇ। ਉੱਥੇ ਜਾ ਕੇ ਤੇ ਸਮਝ ਹੀ ਨਹੀਂ ਆਉਂਦੀ ਕਿਹੜੀ ਲੈਣੀ ਹੈ ਤੁਸੀਂ।
ਹੂੰ।
ਸਾਰੀਆਂ ਸੋਹਣੀਆਂ ਲੱਗਦੀਆਂ ਹੈ।
ਇਹ ਤੇ ਹੈ। ਹੂੰ, ਹੂੰ, ਹੋਰ ਦੱਸੋ? ਤੁਹਾਨੂੰ ਉਹ ਬਣਾਣੇ ਆਉਂਦੇ ਨੇ, ਮੈਂ ਨਾ ਪਤੋੜ ਲਈ ਚੜਾਈ ਸੀ ਮੈਂ ਸੋਚੀ ਹਾਂ ਪਤੋੜ ਬਣਾਵਾਂ।
ਅ ਮੈਂ ਬਣਾਈ ਸੀ ਇੱਕ ਦਿਨ ਮਤਲਬ ਬੜੀ ਦੇਰ ਪਹਿਲੇ ਬਣਾਈ ਸੀ ਇੱਕ ਹੀ ਵਾਰ ਉਸ ਤੋਂ ਬਾਅਦ ਨਹੀਂ। ਕਿਉਂਕਿ ਨਾ ਗਾ ਚ ਨਾ ਗਲੇ ਚ ਖ਼ਾਰਿਸ਼ ਵੀ ਹੋ ਜਾਂਦੀ ਥੋੜੀ ਥੜ੍ਹੀ।
ਹਾਂ ਇਹ ਤਾਂ ਹੈ ਉਹ ਗਲੇ ਚ ਖ਼ਾਰਿਸ਼ ਤਾਂ ਹੁੰਦੇ ਨੇ ਨਾ, ਕਿਉਂਕਿ ਅਸੀਂ ਲੋਕ ਨਾ ਵੱਡੇ ਵੱਡੇ ਪੱਤੇ ਲੈ ਆਉਂਦੇ ਹਾਂ, ਤੁਸੀਂ ਲੇਖ ਲੋ ਇੱਕਦਮ ਨਿੱ ਕਿਨ ਕੇ ਛਟੋ ਛੋਟੇੋ ਪੋਲੇ ਪੋਲੇ ਬ ਤੇ ਬੜੇ ਸਵਾਦ ਬਣਦੇ ਨੇ ਛੋਟੇ ਪੱਤੇ ਬਣਾਓ ਨਾ, ਕਿਉਂਕਿ ਵੱਡੇ ਪੱਤੇ ਹੁੰਦੇ ਨੇ, ਕਹਿੰਦੇ ਨੇ ਕਚਾਲੂ ਦੇ ਪੱਤੇ ਹੁੰਦੇ ਨੇ ਵੱਡੇ ਵਾਲੇ,
ਉਹ ਮਤਲਬ ਗਲਤ ਪੱਤੇ ਆ ਜਾਂਦੇ ਨੇ।
ਹਾਂ, ਉਹੀ ਜੋ ਵੱਡੀ ਵਾਲੀ ਅਰਬੀ ਨਹੀਂ ਹੁੰਦੀ ਹੁੰਦੇ ਤਾਂ ਅਰਬੀ ਦੇ ਬਣਦੇ ਨੇ।
ਅੱਛਾ।
ਇੱਕ ਹੁੰਦੀ ਆ ਵੱਡੀ ਅਰਬੀ ਹਨਾ, ਕਚਾਲੂ ਬੋਲਦੇ ਨੇ ਉਹਨੂੰ। ਬੜੀ ਵੱਡੀ ਪੱਤੀ ਅਰਬੀ ਹੁੰਦੀ ਹੈ ਤੇ ਉਹਦੇ ਪੱਤੇ ਪੱਤੇ ਹੁੰਦੇ ਨਾ ਬਹੁਤ ਵੱਡੇ ਵੱਡੇ ਉਹ ਵੱਡੇ ਪੱਤੇ ਕਚਾਲੂ ਦੇ ਹੁੰਦੇ ਨੇ ਤੇ ਉਹਦੇ ਨਾਲ ਖੁੁਰਕ ਹੁੰਦੀ ਹੈ। ਤੁਸੀਂ ਪੱਤੇ ਲਓ ਹਮੇਸ਼ਾ ਇੱਕ ਦਮ ਨਿੱਕੇ ਨਿੱਕੇ ਛੋਟੇ ਛੋਟੇ। ਇੱਕ ਛੋਟੀ ਪਲੇਟ ਦੇ ਸਾਈਜ਼ ਦੇ ਉਹ ਪੱਤੇ ਹੁੰਦੇ ਨੇ ਅਰਬੀ ਦੇ ਤੇ ਕਦੇ ਵੀ ਖੁਰਕ ਨੀ ਕਰਦੇ।
ਅੱਛਾ ਮਤਲਬ ਪਹਿਲੇ ਤੇਲ ਵਗੈਰਾ ਲੱਗਾ ਲੈਂਦੇ ਨਾ ਉਹਨੂੰ ਤਾਂ ਹੀ ਕੁਝ ਲੋਕ ਕਹਿ ਰਹੇ ਕਿ ਤੇਲ ਤੁਸੀਂ ਅੱਛੀ ਤਰ੍ਹਾਂ ਬਣਾਓਗੇ ਫਿਰ ਨੀ ਖਾਰਿਸ਼ ਹੋਏਗੀ।
ਹਾਂ ਉਹ ਜਿਵੇਂ ਅਸੀਂ ਲੋਕ ਬਣਾਉਂਦੇ ਹਾਂ ਮੇਰੀ ਮੰਮੀ ਬਣਾਉਂਦੇ ਨੇ। ਉਹ ਪਾ ਕੇ ਕੀ ਕਹਿੰਦੇ ਆ ਅਸੀਂ ਕੀ ਕਰਦੇ ਹਾਂ ਪਹਿਲੇ ਅਰਬੀ ਦੇ ਪੱਤੇ ਲੈ ਲਏ ਨਿੱਕੇ ਨਿੱਕੇ ਲੈ ਕੇ ਨਾ ਉਹਨੂੰ ਚੰਗੀ ਤਰ੍ਹਾਂ ਧੋ ਲਿਆ ਔਰ ਉਹਦੇ ਤੇ ਨਾ ਇੱਕ ਵਾਰ ਵੇਲਣਾ ਮਾਰਤਾ ਉਹਨੂੰ ਇੱਕਦਮ, ਫਲੈਟ ਕਰਤੇ, ਉਹ ਫੇਰ ਉਹਨੂੰ ਦੁਬਾਰਾ ਧੋ ਲਿਆ ਇਹਦੇ ਨਾਲ ਨਾ ਉਹਦਾ ਜੋ ਥੋੜਾ ਖ਼ਾਰਿਸ਼, ਵਾਲਾ ਕੁਛ ਰਸ ਵਗੈਰਾ ਵੇਲਨੇ, ਨਾਲ ਸਭ ਨਿਕਲ ਜਾਂਦਾ, ਫਲੈਟ ਕਰ ਲੈਨਾ ਸਾਨੂੰ ਉਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਫੇਰ ਬਸ ਕੁਛ ਨੀ ਰੱਖ ਲੋ ਸੁਕਾ ਲ ਲੋ ਉਹਨਾਂ ਨੂੰ ਪੱਤਿਆਂ ਨੂੰ, ਤੇ ਨਾਲ ਹੀ ਬੇਸਣ ਦਾ ਘੋਲ ਬਣਾ ਕੇ ਲਗਾ ਲੋ-
ਮਤਲਬ ਵੇਸਨ 'ਚ ਤੁਸੀਂ ਕੀ ਕੀ ਪਾਓਗੇ?
ਬੇਸਨ ਚ ਅਸੀਂ ਪਾਉਂਦੇ ਹਾਂ ਮਤਲਬ ਕੀ ਕਰਨਾ ਪਿਆਜ ਨੂੰ ਨਾ ਅਸੀਂ ਨਾ ਪਿਆਜ ਤੇ ਲਸਣ ਦਾ ਤੜਕਾ ਲਗਾ ਕੇ ਡਾਲਦੇ ਹਾਂ ਵਿੱਚ
ਵੇਸਨ 'ਚ-
ਹਾਂ ਮਤਲਬ ਕੀ ਕਰਨਾ ਤੁਸੀਂ, ਕੜਾਹੀ ਚ ਤੇਲ ਪਾਣਾ ਹੈਏ ਤੇਲ ਪਾ ਕੇ ਕਿ ਉਹਦੇ ਅੰਦਰ ਪਿਆਜ ਚੰਗੀ ਤਰ੍ਹਾਂ ਭੁੰਨ ਲੈਣੇ ਨੇ ਔਰ ਲਸਣ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਮਤਲਬ ਪਿਆਜ ਨੂੰ ਕੱਦੂਕਸ ਕਰ ਲੋ ਔਰ ਲਸਣ ਨੂੰ ਵੀ ਕੱਦੂਕਸ ਕਰ ਲੋ ਕੱਦੂਕਸ ਕਰਕੇ ਅੱਛੀ ਤਰੀਕੇ- ਕੇ ਨਾਲ ਭੁੰਨ ਕੇ ਪਾਣੀ ਵਗੈਰਾ ਪਾ ਲੋ ਫੇਰ ਹੋਰ ਚੰਗੇ ਤਰੀਕੇ ਨਾਲ ਮਸਾਲਾ ਬਣਾ ਲੋ ਬਸ ਨਮਕ ਮਿਰਚ ਨਹੀਂੀ ਪਾਉਣਾ ਤੁਹਾਨੂੰ, ਉਹਰਮ ਹਾਂ ਨਮਕ ਮਿਰਚ, ਕੁਛ ਨੀ ਪਾਉਣਾ ਮਸਾਲੇ ਦੇ ਅੰਦਰ
ਅੱਛਾ-
ਹ ਬਸ ਤੁਹਾਨੂੰ ਖਾਲੀ, ਸਿਰਫ਼ ਤੁਹਾਨੂੰ ਪਿਆਜ ਔਰ ਲਸਣ ਭੁੰਨਨਾ ਹੈ ਉਹ ਜਦ ਭੁੰਨ ਜਾਣ ਫੇਿਰ ਉਹਦੇ ਬਾਅਦ ਤੁਸੀਂ ਉਹਨੂੰ ਠੰਡਾ ਕਰਨ ਲਈ ਰੱਖ ਲਓ, ਔਰ ਫੇਰ ਜੋ ਡੋਂਗੇੇ ਦੇ ਅੰਦਰ ਜਾਂ ਫੇਿਰ, ਹਾਂਡੀ ਦੇ ਅੰਦਰ ਤੁਸੀਂ ਉਹ ਪਾਇਆ ਤਾਂ ਹੋਏਗਾ ਨਾ ਬੇਸਣ, ਬੇਸਨ ਪਾਓ ਉਹਦੇ ਅੰਦਰ, ਉਓਹੀ ਵਾਲਾ ਜੋ ਤੁਸੀਂ ਤੜਕਾ ਲਗਾਇਆ ਨਾ ਲਸਣ ਔਰ ਪਿਆਜ ਦਾ ਉਹਨੂੰ ਵਿੱਚ ਪਾ ਦੋ, ਉਦੇ ਅੰਦਰ ਪਾਓ। ਫਿਰ ਹਲਦੀ ਨਮਕ ਮਿਰਚ,
ਅੱਛਾ ਮਤਲਬ ਬੇਸਨ ਦਾ ਜਿਹੜਾ ਘੋਲ ਹੈ ਉਹਦੇ ਵਿੱਚ ਬਾਦ ਚ ਪਾਉਣਾ ਹੈ ਉਹ,
ਹਾਂ ਉਹਦੇ ਵਿੱਚ ਬਾਅਦ ਚ ਪਾਉਣਾ ਹੈ ਅਜਵਾਇਨ ਵਗੈਰਾ ਸਭ ਡਾਲ ਕਿ ਚੰਗੇ ਤਰੀਕੇ ਨਾਲ ਅਮਚੁਰ ਪਾਓ ਖੂਬ ਸਾਰਾ, ਖੱਟੇ ਖੱਟੇ ਸਵਾਦ ਲੱਗਣਗੇ।
ਹਾਂ ਤੇ ਵਧੀਆ ਲੱਗਣਗੇ-
ਨਾ ਉਹਨੂੰ ਚੰਗੀ ਤਰੀਕੇ ਨਾਲ ਘੋਲ ਕੇ, ਫ਼ੇਰ ਉਹ ਜੋ ਨ ਨਿੱਕੇ ਨਿੱਕੇ ਪੱਤੇ ਨੇ ਨਾ ਉਹਨਾਂ ਤੇ ਲਗਾਓ-
ਠੀਕ ਹੈ
ਹਮ ਉਹਨਾਂ ਤੇ ਲਗਾਓ ਔਰ ਫੇਿਰ ਉਹਨਾਂ ਨੂੰ ਫੋਲਡ ਕਰਕੇ ਛੋਟੀ ਛੋਟੀ ਪੂਨੀਆਂ ਬਣਾ ਲੋ
ਉਹਦੇ ਤੇ ਧਾਗਾ ਵੀ ਬਣਦੇ ਆ-
ਹਾਂ ਮੈਂ ਧਾਗਾ ਬਣਦੀ ਹਾਂ ਕਦੀ ਕਦੀ ਬੰਨਣਦੀ ਆ ਜਦੋਂ ਵੱਡੀ ਪੂਨੀ ਬਣੇ ਨਾ ਤੇ ਧਾਗਾ ਬਣਦੀ ਹੈ ਵਰਨਾ, ਮੈਂ ਮੇਰੇ ਨੀ ਖੁੱਲਦੇ ਪੱਤੇ- ਮੈਂ ਬਿਨਾਂ ਧ ਅਗੇ ਦੇ ਵੀ ਰੱਖ ਦਿੰਦੀ ਹ-
ਫਿਰ ਉਹਦੇ ਛੋਟੇ ਛੋਟੇ ਪੀਸਿਸ ਕਰ ਲੈਣੇ ਆਾਂ-
ਹਾਂ ਫਿਰ ਉਹਦੇ ਬਾਅਦ ਛੋਟੇ ਛੋਟੇ ਪੀਸਿਸ ਕਰਕੇ ਉਹਨੂੰ ਤਵੇ ਤੇ ਸੇਕਣਾ ਚਓ ਸੇਕ ਲਓ ਪਰ ਅਸੀਂ ਤੇ ਐਵੇਂ ਹੀ ਖਾ ਲੈਂਦੇ ਹਾਂ ਗਰਮ ਗਰਮ ਕੱਚੇ ਕੱਚੇ ਸਵਾਦ ਲੱਗਦੇ ਨੇ,
ਮਤਲਬ ਫਰਾਈ ਨਹੀਂੀ ਕਰਦੇਓ ਤੁਸੀਂ-
ਨਾ ਮੈਂ ਫਰਾਈ ਨਹੀਂੀ ਕਰਦੀ, ਮਤਲਬ ਕਰਦੀ ਹ ਮੰਮੀ ਉਰੀ ਫਰਾਈ ਕਰਕੇ ਖਾਂਦੇ ਨੇ ਮੈਨੂੰ ਤੇ ਕੱਚੇ ਐਵੇਂ ਸਵਾਦ ਲੱਗਦੇ ਨੇ, ਤੇ ਸਟੀਮ ਕੀਤੇ ਹੋਏ
ਅੱਛਾ, ਚਲੋ ਕੋਈ ਨਹੀਂ ਟਰਾਈ ਕਰਾਂਗੇ ਅਸੀਂ ਵੀ ਤੁਸੀਂ ਅੱਛੇ ਦੱਸਿਆ ਮੈਨੂੰ ਆ ਗਈ ਜਾਂਚ ਤੁਸੀਂ ਮਤਲਬ ਕਿਸ ਮੌਸਮ 'ਚ ਇਸੇ ਮੌਸਮ 'ਚ ਹੁੰਦੇ ਆ
ਹਮ ਪੱਤੇ ਤੇ ਹੁਣ ਨ ਇਸ ਮੌਸਮ ਚ ਹੀ ਆਉਂਦੇ ਨੇ ਇਸ ਮੌਸਮ ਚ ਆ ਵੀ ਗਏ ਨੇ ਹੁਣ ਤੇ ਮੈਂ ਬਾਜਾਰ ਗਈ ਹੁਣੇ ਲੇਕਰ ਆਈ ਪੱਤੇ
ਅੱਛਾ, ਚਲੋ ਬਣਾਵਾਂਗੇ ਅਸੀਂ ਵੀ
ਬਣਾਉਣਾ ਤੁਸੀਂ, ਵਰਨਾ ਮੇਰੀ ਇੱਕ ਮਾਮੀ ਨੇ ਨਾ ਇੱਕ ਵਾਰ ਕੀ ਹੋਇਆ ਸੀ ਉਹ ਨੇ ਆਪਣੇ ਪਾਰਕ ਚ ਸਾਹਮਣੇ ਪਾਰਕ ਹੇ ਉਹਨਾਂ ਦੇ ਘਰ ਦੇ ਵੱਡੀ ਵਾਲੀ ਮਾਮੀ ਨੇ ਉਹਨਾਂ ਨੇ ਪਾਰਕ ਚ ਅਰਬੀ ਉਗਾਈ ਸੀ। ਤੇ ਉਧਰੋਂ ਦੀ ਪੱਤੇ ਬੜੇ ਛੋਟੇ-ਛੋਟੇ ਪੱਤੇ ਆਏ ਸੀ ਬੜੇ ਪਿਆਰੇ ਪੱਤੇ ਸੀ। ਤੁਸੀਂ ਪਤੋੜ ਬਣਾਏ ਸੀ।
ਅੱਛਾ ਮਤਲਬ ਉਹ ਮਤਲਬ ਪਹਿਲੇ ਦੀ ਗੱਲ ਸੁਣਾ ਰਹੇ ਹੋਗੇ ਨਾ
ਹਾਂਜੀ ਹੁ-ਹੁ। ਮੈਨੂੰ ਲੱਗਿਆ ਤੁਹਾਨੂੰ ਆਂਦੇ ਹੋਣੇ ਤੁਹਾਨੂੰ ਕੋਈ ਹੋਰ ਡਿਫਰੈਂਸ ਸਟਾਈਲ ਆਦਾ ਹੋਦਾ ਪਕੌੜੀਆਂ ਬਣਾਉਣ ਦਾ ਪਤੋੜ ਦਾ।
ਇਹ ਬਣਾਉਂਦੇ ਆ ਮੇਰੇ ਵੀ ਚਾਚੀ ਬਣਾਉਂਦੇ ਸੀ ਬੜਾ ਸਵਾਦ ਬਣਾਉਂਦੇ ਸੀ ਉਹ ਵੀ ਤੇ ਉਹ ਵੀ ਅਸੀਂ ਵੀ ਬਣਾਉਦੇ ਸੀ ਜਿਸਰਾ ਤੁਸੀ ਕਹਿੰਦੇ ਪਏ ਹੋ ਨਾ।
ਹ-ਹ
ਅਤੇ ਮੈਨੂੰ ਤਾ ਅਸੀ ਤਾ ਖਾ ਲੈਂਦੇ ਸੀ ਸਾਨੂੰ ਕੁਛ ਨੀ ਹੁੰਦਾ ਸੀ। ਲੇਕਿਨ ਨਾ ਉਹਨਾਂ ਨੂੰ ਨਾ ਹੋ ਜਾਂਦਾ ਸੀ ਗੱਲੇ ਚ ਖ਼ਾਰਿਸ਼ ਹੋ ਜਾਂਦੀ ਸੀ।
ਹੁ ਹੁੰਦੀ ਹੈ ਖ਼ਾਰਿਸ਼ ਹੋ ਜਾਂਦੀ ਹੈ ਗਲੇ ਚ। ਉਹ ਕਚਾਲੂ ਦੇ ਪੱਤੇ ਆ ਜਾਂਦੇ ਨੇ ਨਾ ਇਸ ਕਰਕੇ ਖ਼ਾਰਿਸ਼ ਹੁੰਦੀ ਹੈ।
ਅੱਛਾ ਇਹਹੀ ਮੈਨੂੰ ਧਿਆਨ ਨਹੀਂ ਸੀ ਬਸ ਵੈਸੇ ਤਾਂ ਪਤਾ ਸੀ ਕਿਸ ਤਰ੍ਹਾ ਬਣਦੇ ਨੇ।
ਹਾਂ ਇਹ ਤੇ ਹੈ।
ਹੁ
ਹੋਰ ਬਾਕੀ ਅਹ ਬਾਕੀ ਕੁਛ ਲੋਕ ਨਾ ਐਵੇਂ ਵੀ ਬਣਾਉਂਦੇ ਨੇ ਵੇਸਣ ਪਾ ਕੇ ਉਹਦੇ ਅੰਦਰ ਪੱਤਿਆਂ ਨੂੰ ਕੱਟ ਤਾ ਬਰੀਕ-ਬਰੀਕ। ਬਰੀਕ-ਬਰੀਕ ਕੱਟ ਕੇ ਫੇਰ ਬਣਾ ਕੇ ਜਿਵੇਂ ਅਸੀਂ ਪਕੌੜੇਿਆਂ ਨੀ ਬਣਾਦੇ। ਨੋਰਮਲ ਪਕੌੜੇ ਬਣਾਦੇ ਆ ਉਹਦੇ ਅੰਦਰ ਬਰੀਕ-ਬਰੀਕ ਕੱਟ ਕੇ ਨੂੰ ਅੱਛੇ ਤਰੀਕੇ ਨਾਲ ਘੋਲ ਕੇ ਔਰ ਫੇਰ ਪਕੌੜੇ ਬਣਾ ਲੈਂਦੇ ਨੇ।
ਨਹੀਂ-ਨਹੀਂ ਇਹ ਨੀ ਮੈ ਸੁਣਿਆ ਹੋਇਆ ਸੀ ਮੈਂ ਉਹ ਵਾਲਾ ਹੀ ਸੁਣਿਆ ਦਾ ਸੀ ਉਹਤੇ ਲਗਾ ਕੇ ਨਾ ਪੱਤਿਆਂ ਉ ਪਰ ਲਗਾ ਕੇ ਪੂਰੀ ਪੇਸਟ ਵਕਨ ਤੇ ਉਹਨੂੰ ਫੇਰ ਉਹ ਪੀਸਿਸ ਕਰ ਲੈਂਦੇ ਆ ਉਹੀ ਸਵਾਦ ਲੱਗਦੇ ਆ ਉਹ ਤੇ ਬੜੇ ਸਵਾਦ ਔਰ ਤੁਹਾਨੂੰ ਪਤਾ ਹੈ ਬਣਾ ਕੇ ਰੱਖ ਦੋ ਔਰ ਬਏ ਇੰਨੇ ਸਵਾਦ ਲਗਦੇ ਨਾ ਅਗਲੇ ਦਿਨ, ਅਗਲੇ ਦਿਨ ਤਾਂ ਬੜੇ ਸਆਦ ਲਗਦੇ ਹੈ।
ਨਾਲ ਖਾਂਦੇ ਸੀ।
ਪਰੌਠੀ ਨਾਲ ਹਾਂ ਇਹ ਤੇ ਬੜੇ ਵਧੀਆ ਲੱਗਦੇ ਆ ਸਵਾਦ।
ਹਮ ਸਕਕੂਲ ਵੀ ਲੈ ਕਰ ਜਾਨਾ ਆਪ ਪਰਾਂਠੇ ਲਗਾ ਕੇ ਨਾ ਮਤਲਬ ਪਰਾਂਠਾ ਬਣਵਾ ਕੀ ਉਰ ਜਾਂਦੀ ਸੀ ਬੜੀ ਸਵਾਦ ਲੱਗਦੀ ਸੀ।
ਹਾਂ ਇੱਕ ਨਾ ਹੋਰ ਬਣਾਉਂਦੇ ਸੀ ਸਾਡੇ ਮੇਰੀ ਦਾਦੀ ਬਣਾਉਂਦੇ ਸੀ। ਅੰਬ ਅੰਬੀਆਂ ਦੀ ਚਟਨੀ ਬਣਾਦੇ ਸੀ ਸ਼ੂਰ ਕੇ ਨਾ ਅੰਬੀਆਂ ਉਹ ਉਹ ਵੀ ਬੜੀ ਸਵਾਦ ਲੱਗਦੀ ਸੀ ਪਰੋਂਠੀ ਨਾਲ ਖਾਂਦੇ ਸੀ ਅਸੀ ਉਹ ਵੀ।
ਅੱਛਾ ਤੇ ਉਹ ਗੈਸ ਤੇ ਪਕਾਉਂਦੇ ਸੀ।
ਨਹੀਂ-ਨਹੀਂ ਕੜਾਹੀ ਵਿੱਚ ਬਣਾ ਲੈਂਦੇ ਸੀ ਉਹ ਪਤਾ ਨਹੀਂ ਮੈਨੂੰ ਯਾਦ ਨਹੀਂ ਹੈਗੀ ਅੱਛੇ ਤਰੀਕੇ ਨਾਲ। ਪਰ ਉਹਦੇ ਚ ਵੀ ਬੜਾ ਕੁਛ ਪਾਦੇ ਸੀ ਉਹ ਬਦਾਮ ਵਗੈਰਾ ਵੀ ਪਾ ਲੈਂਦੇ ਸੀ ਅਜਵਾਇਨ ਵੀ ਪਾਦੇ ਸੀ। ਠੀ ਚਟਨੀ ਹਾਂ ਬੜੀ ਸਵਾਦ ਬਣਦੀ ਸੀ ਉਹ ਤੇ। ਕਿਸੇ ਚੀਜ਼ ਨਾਲ ਵੀ ਤੁਸੀ ਖਾ ਸਕਦੇ ਹੋ ਪਰੌਂਠੇ ਨਾਲ ਤਾਂ ਇੰਨੀ ਸਵਾਦ ਲੱਗ
ਇਹ ਤਦ ਲੱਗਦੀ ਹੈ ਭੁੱਖ ਯਾ ਤੇ ਸਕੂਲ ਲੈ ਜਾਓ ਯਾ ਫੇਰ ਸ਼ਾਮੀ ਭੁੱਖ ਲੱਗਦੀ ਹੈ ਨਾ ਉਸ ਟਾਈਮ ਖਾਓ ਚਾ ਨਾਲ ਯਾ ਫਿਰ ਐਵੇਂ ਸੁੱਕੀ।
ਯਾ ਨਾਸ਼ਤੇ ਵਿੱਚ ਕਈ ਵਾਰ ਪਰੌਂਠੀ ਖਾ ਲੈਂਣੀ ਨਾ ਤੇ ਪਰੌਠੀ ਦੇ ਉੱਤੇ ਪਾ ਕੇ ਖਾਣੀ ਬੜੀ ਸ
ਟਨੀ ਪਾ ਕੇ ਖਾਓ ਹਾਂ ਟੇਸਟੀ ਲੱਗਦੀ ਹੈ।
ਬਹੁਤ ਟੇਸਟੀ ਲਗਦੀ ਹੈ।
ਚਲੋ ਫੇਰ ਹਨਾ ਸੋਵੋ ਤੁਸੀਂ ਵੀ।